ਹੈਲੋ।
ਸਤਿ ਸ੍ਰੀ ਅਕਾਲ ਜੀ! ਕੀ ਹਾਲ ਨੇ?
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ! ਤੁਸੀਂ ਸੁਣਾਓ, ਕੀ ਹਾਲ-ਚਾਲ ਨੇ?
ਬਸ ਵਧੀਆ ਯਾਰ, ਤੂੰ ਸੁਣਾ ਸਭ ਕੁਛ ਕਿਵੇਂ ਚੱਲ ਰਿਹਾ?
ਬਸ ਵਧੀਆ, ਠੀਕ-ਠਾਕ ਚੱਲਦਾ ਪਿਆ, ਤੁਸੀਂ ਦੱਸੋ?
ਠੀਕ ਐ ਯਾਰ, ਅੱਜ ਮੈਂ ਸਵੇਰੇ ਨਹਿਰ ਵਾਲੇ ਪਾਸੇ ਗਿਆ ਸੀ।
ਅੱਛਾ।
ਹਾਂ, ਤੇ ਅੱਜ ਓਥੇ ਦੇਖ ਕੇ ਮਨ ਬੜਾ ਉਦਾਸ ਹੋਇਆ।
ਕਿਉਂ ਕੀ ਗੱਲ ਹੋਈ?
ਨਹਿਰਾਂ ਦਾ ਪਾਣੀ, ਯਾਰ, ਅੱਗੇ ਨਾਲੋਂ ਕਾਫ਼ੀ ਗੰਦਾ ਮੈਨੂੰ ਲੱਗਣ ਲੱਗ ਪਿਆ। ਕਿਨਾਰਿਆਂ 'ਤੇ ਪਲਾਸਟਿਕ ਦੀ ਬੋਤਲਾਂ, ਚਿਪਸ ਦੇ ਪੈਕੇਟ ਤੇ ਹੋਰ ਕੂੜਾ-ਕਰਕਟ ਬਹੁਤ ਪਿਆ ਸੀ।
ਹੂੰ ਏਹ ਗੱਲ ਤਾਂ ਹੈਗੀ ਐਂ, ਮੈਂ ਵੀ ਵੇਖਿਆ ਕਈ ਵਾਰ ਕਿ ਮਤਲਬ ਉੱਥੇ ਕਾਫੀ ਕੂੜਾ ਕੜਾ ਏਦਾਂ ਈ ਪਿਆ ਹੁੰਦਾ ਵਾ।
ਹਾਂ, ਮੈਨੂੰ ਸਮਝ ਨਈ ਆਉਂਦੀ ਕਿ ਲੋਕ ਏਨੇ ਬੇਪਰਵਾਹ ਕਿਵੇਂ ਹੋ ਸਕਦੇ ਨੇ।
ਹਾਂ, ਏਹ ਗੱਲ ਤਾਂ ਹੈਗੀ ਐਂ, ਤੇ ਸੋਚਣ ਵਾਲੀ ਗੱਲ ਆ।
ਹਾਂ, ਮਤਲਬ ਕਈ ਲੋਕ ਏਦਾਂ ਸੋਚਦੇ ਨੇ ਕਿ ਮੇਰੇ ਇਕੱਲਾ ਕੂੜੇ ਸਿਟਣ ਨਾਲ ਕੀ ਫ਼ਰਕ ਪਏਗਾ।
ਹਮ, ਏਹ ਗੱਲ ਤੇ ਹੈ ਵਾ ਲੋਕ ਕਾ ਦੀ ਸੋਚ ਦਾ ਨਤੀਜਾ ਈ ਐਹੀ ਏਹੀ ਸੋਚ ਦਾ ਨਤੀਜਾ ਕਿ ਅੱਜ ਐਨਾ ਜ਼ਿਆਦਾ ਕਿ ਪਲਿਊਸ ਓ ਹੋ ਗਿਆ ਵਾ, ਵਾਤਾਵਰਨ ਦੂਸ਼ਿਤ ਹੋ ਗਿਆ ਵਾ।
ਹਾਂ, ਪਰ ਲੋਕਾਂ ਦੀ ਸੋਚ ਈ ਇਵੇਂ ਹੋ ਗਈ ਕਿ ਚਲੋ, ਥੋੜੇ ਟੈਮ ਤੱਕ ਨਤੀਜਾ ਮੇਰੇ ਸਾਹਮਣੇ ਆਈ ਜਾਣਾ। ਵੀ ਪਹਿਲਾ ਜਿਵੇਂ ਸਾਡੇ ਪਿੰਡ ਛੱਪੜ ਕਾਫੀ ਸਾਫ਼ ਹੁੰਦ
ਹੂੰ-ਹੂੰ।
ਹਾਂ, ਮੇਰੇ ਮਤਲਬ ਪਹਿਲਾ ਦਾਦਾ ਜੀ ਦੱਸਦੇ ਸੀ ਕਿ ਉੱਥੇ ਛੱਪੜ 'ਤੇ ਤੈਰਨ ਵੀ ਜਾਂਦੇ ਸੀ।
ਅੱਛਾ।
ਹਾਂ, ਪਰ ਹੁਣ ਤਾਂ ਮੈਨੂੰ ਲੱਗਦਾ ਕੋਈ ਉੱਥੇ ਨੇੜੇ ਵੀ ਨਹੀਂ ਖੜਦਾ।
ਹਾਂ, ਇਹ ਗੱਲ ਤੇ ਹੈਗੀ ਐ, ਕਿਉਂਕਿ ਲੋਕਾਂ ਦੀ ਲਾਪਰਵਾਹੀ ਕਾਰਨ ਗੰਦਗੀ ਜ਼ਿਆਦਾ ਫੈਲਦੀ ਜਾਈ ਜਾ ਰਹੀ ਐ ਨਾ।
ਹਾਂ, ਕਿਉਂਕਿ ਇਕ ਏ ਵੀ ਐ ਤੇ ਪਾਣੀ ਵਿੱਚੋਂ ਬਦਬੂ ਬਹੁਤ ਆਉਂਦੀ ਐ। ਤੇ ਮੱਛਰ ਬਹੁਤ ਹੋ ਗਏ ਨੇ, ਤਾਂ ਉੱਥੇ ਕੋਈ ਖੜਨਾ ਪਸੰਦ ਨਹੀਂ ਕਰਦਾ।
ਹਮ, ਇਹ ਗੱਲ ਤਾਂ ਹੈਗੀ ਆ, ਏ ਤਾਂ ਸੋਚਣ ਵਾਲਾ ਗੰਭੀਰ ਮੁੱਦਾ ਵਾ ਇੱਕ।
ਹਾਂ, ਕਿਉਂਕਿ ਫੇਰ ਇਹ ਤਾਂ ਸਿੱਧਾ ਅਸਰ ਲੋਕਾਂ ਦੀ ਸਿਹਤ ਉੱਤੇ ਹੀ ਪੈਂਦਾ। ਪਤਾ ਨਹੀਂ, ਸ਼ਾਇਦ ਲੋਕਾਂ ਨੂੰ, ਹਾਲੇ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ। ਪਤਾ ਨਹੀਂ ਲੋਕ ਤਾਂ ਬਿਲਕੁਲ ਹੀ ਬੇਪਵਾਹ ਹੋ ਗਏ ਹਨ।
ਲੋਕ ਸੋਚਦੇ ਨੇ ਕਿ ਹਾਂ ਕਿ ਇਹ ਸਾਡੀ ਕੱਲਿਆਂ ਦੀ ਜਿੰਮੇਵਾਰੀ ਨਹੀਂ ਹੈਗੀ। ਠੀਕ ਹੈ, ਮੇਰੇ ਇੱਕ ਦੇ ਮਤਲਬ ਸਾਫ਼ ਰੱਖਣ ਦੇ ਨਾਲ ਜਾਂ ਮੇਰੇ ਇੱਕ ਦੇ ਕੂੜਾ ਸੁ ਸੁਟਣ ਦੇ ਨਾਲ ਕੀ ਫ਼ਰਕ ਪਊਗਾ ਲੋਕੀ ਇਹ ਸੋਚਦੇ ਨੇ।
ਹ ਹਾਂ, ਬਿਲਕੁਲ ਪਿਛਲੇ ਸਾਲਾਂ ਵਿੱਚ ਸਾਡੇ ਪਿੰਡ ਦੇ ਕਈ ਲੋਕ ਐਵੇਂ ਪੇਟ ਦੀ ਬਿਮਾਰੀਆਂ ਨਾਲ ਪਰੇਸ਼ਾਨ ਤੇ ਬਿਮਾਰ ਹੋਏ ਨੇ।
ਹੁੰ, ਉਹ ਤੇ ਹੈਗਾ ਹੀ ਏ, ਇਹਦਾ ਨਤੀਜਾ ਤਾਂ ਫੇਰ ਇੱਕ ਦਿਨ ਸਾਹਮਣੇ ਆਉਣਾ ਈ ਆ।
ਹਾਂ, ਡਾਕਟਰਾਂ ਨੇ ਵੀ ਇਹੀ ਕਿਹਾ ਕਿ ਸਾਫ਼ ਪਾਣੀ ਦੀ ਵਰਤੋਂ ਕਰੋ, ਪਰ ਹਰ ਕੋਈ ਨਹੀਂ ਨਾ ਮੰਨਦਾ ਇਹ ਗੱਲ।
ਹਾਂ, ਲੋਕੀ ਸੋਚਦੇ ਆ ਨਾ, ਕਿ ਹਾਂ ਕਿ ਕੋਈ ਗੱਲ ਨਹੀਂ। ਕੁਕੀ ਦੇਖੋ, ਜਿਹ-ਜਿਹੜੇ ਜਿੱਥੇ ਲੋਕੀ ਜ਼ਿਆਦਾ ਕੂੜਾ ਸੁੱਟਦੇ ਆ। ਜਾਂ ਜਿੱਥੇ ਜ਼ਿਆਦਾ ਮਤਲਬ ਉਹ ਕਰਦੇ ਆ ਪ੍ਰਦੂਸ਼ਣ ਫੈਲਾਉਂਦੇ ਆ ਹਨਾ, ਗੰਦਗੀ ਫੈਲਾਉਂਦੇ ਆ ਜ਼ਿਆਦਾ ਅਸਰ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਪੈਂਦਾ ਹਨਾ। ਜਿਵੇਂ ਛੱਪੜ ਆ ਛੱਪੜ ਦੇ ਨਾਲ ਤੁਸੀਂ ਦੱਸਿਆ ਕਿ ਛੱਪੜ ਆ ਉੱਥੇ ਸਾਡੇ ਉਹਦੇ ਆਲੇ ਦੁਆਲੇ ਜਿਹੜੇ ਕੇਹੜੇ ਕਰ ਆ। ਉਹਨਾਂ ਨੂੰ ਉਹਦਾ ਜ਼ਿਆਦਾ ਪ੍ਰਭਾਵ-ਪ੍ਰਭਾਵਿਤ ਕਰਦੇ ਹੋਣਗੇ, ਹਨਾ ਕਿਉਂਕਿ ਉਹ ਜ਼ਿਆਦਾ ਰਹਿੰਦੇ ਹੋਣੇ ਉੱਥੋਂ ਦੇ ਮੱਛਰ ਮੱਖੀਆਂ ਉੱਡ ਉੱਡ ਕੇ ਉਹਨਾਂ ਦੇ ਕਰਾਂ ਦੇ ਵਿੱਚ ਜਾਂਦੇ ਹੋਣਗੇ। ਤੇ ਫੇਰ ਉਹਦੇ ਨਾਲ ਉਹ ਬਿਮਾਰ ਵੀ ਹੁੰਦੇ ਹੋਣਗੇ। ਇਹ ਲੋਕੀ ਦੂਸਰੇ ਲੋਕੀ ਨੀ ਨਾ ਸਮਝਦੇ ਹੈਗੇ। ਤੇ ਕਿਉਂਕਿ ਜਦੋਂ ਉਹ ਫੇਰ ਬਿਮਾਰੀਆਂ ਇੱਕ ਇੱਕ ਬੰਦੇ ਨੂੰ ਹੋਈਆਂ, ਤਾਂ ਉਹ ਫੇਰ ਫੈਲਦੀਆਂ ਫੈਲਦੀਆਂ ਬਾਕੀ ਕਿ ਹੋਰਾਂ ਬੰਦਿਆਂ ਨੂੰ ਵੀ ਹੋਣ ਲੱਗ ਪੈਂਦੀਆਂ, ਇਹਦਾ ਅਸਰ ਇੱਕ ਨਾ ਇੱਕ ਦਿਨ ਤਾਂ ਸਾਹਮਣੇ ਆਉਂਦਾ ਹੀ ਆਂ।
ਹਾਂ ਯਾਰ ਇਹ ਤਾਂ ਤੁ ਸਹੀ ਕਿਆ, ਪਰ ਮੈਨੂੰ ਕਦੇ ਕਦੇ ਏਦਾਂ ਲੱਗਦਾ ਐ ਕਿ ਜਿਵੇਂ ਆਪਾਂ ਹਰ ਵਾਰ ਸਰਕਾਰ ਨੂੰ ਨਹੀਂ ਮਾੜਾ ਬੋਲ ਸਕਦੇ। ਸਰਕਾਰ ਦਾ ਨੀ ਏਚ ਸਾਡਾ ਵੀ ਬਹੁਤ ਸਾਰੇ ਬਹੁਤ ਜ਼ਿਆਦਾ ਦੋਸ਼ ਐ।
ਹਾਂ-ਹਾਂ, ਜਾਗੁਰਤਾ ਅ ਜਾਗੁਰਤਾ ਬੰਦਿਆਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਐ, ਅਗਰ ਸੋਚ ਦੇ ਵਿੱਚ ਬਦਲਾਵ ਹੋਏਗਾ, ਤਾਂ ਹੀ ਐਸੀਂ ਕੁਛ ਕਰ ਸਕਦੇ ਹਾਂ ਕਿਉਂਕਿ ਜ ਸਰਕਾਰਾਂ ਵਾ ਉਹ ਤੇ ਇੱਕ ਨਿਯਮ ਬਣਾ ਸਕਦੀਆਂ ਨਾ। ਤੇ ਉਹਨਾਂ ਦੀ ਪਾਲਣਾ ਕਰਨੇਂ ਆ, ਤੇ ਇੱਕ ਆਮ ਨਾਗਰਿਕ ਇੱਕ ਤਾਂ ਆਮ ਬੰਦੇ ਦਾ ਹੀ ਹੈਗਾ ਨਾ, ਇਹਦੀ ਸੋਚ ਐ ਨਾ ਜੇ ਆਮ ਬੰਦੇ ਦੀ ਸੋਚ ਹੋਏਗੀ ਕਿ ਹਾਂ, ਕਿ ਮੈਂ ਆਪਣਾ ਵਾਤਾਵਰਨ ਸਾਫ਼ ਰੱਖਣਾ ਵਾ, ਠੀਕ ਆ ਮੈਂ ਆਪਣੇ ਆਲੇ ਦੁਆਲੇ ਗੰਦ ਨਹੀਂ ਪਾਉਣਾ। ਤੇ ਤਾਂ ਈ ਇੱਕ ਵਾਤਾਵਰਨ ਸ਼ੁੱਧ ਰਹਿ ਸਕੇ ਦੈ, ਕਿਉਂਕਿ ਸਰਕਾਰ ਦਾ ਕੰਮ ਹੈਗਾ ਨਿਜਮ ਬਣਾਉਣਾ। ਤੇ ਉਹਨਾਂ ਨਿਜਮਾਂ ਦੀ ਪਾਲਣਾ ਕਰਨਾ ਇਹ ਇੱਕ ਮਨੁੱਖੀ ਅਧਿਕਾਰ ਐ, ਇੱਕ ਮ ਮਨੁੱਖੀ ਕਰਤੱਵ ਐ, ਇਸ ਉੱਤੇ ਉਹਨੂੰ ਸੋਚਣਾ ਵਿਚਾਰਨਾ ਚਾਹੀਦਾ ਵਾ।
ਹਾਂ-ਹਾਂ, ਸਹੀ ਕਿਹਾ। ਜੇ ਜ਼ੇਕਰ ਅਸੀਂ ਆਪਣੇ ਕਰ ਦੇ ਆਲੇ ਦੁਆਲੇ ਸਫਾਈ ਨਹੀਂ ਰੱਖਾਂਗੇ ਤਾਂ ਅੱਧੀਆਂ ਜ ਅੱਧੀਆਂ ਤੋਂ ਵੱਧ ਸਮੱਸਿਆਵਾਂ ਖ਼ਤਮ ਹੋ ਜਾਣੀਆਂ ਨੇ, ਆਪਾਂ ਮਤਲਬ ਕਲੀ ਸਰਕਾਰ ਨੂੰ ਨਹੀਂ ਮਾੜਾ ਬੋਲ ਸਕਦੇ। ਇਹ ਆਪਾਂ ਨੂੰ ਹੀ ਸ਼ੁਰੂਆਤ ਕਰਨੀ ਪਏਗੀ।
ਹਾਂਜੀ-ਹਾਂਜੀ, ਇਹ ਤਾਂ ਬਹੁਤ ਇੱਕ ਸਹੀ ਗੱਲ ਕਹੀ ਐ, ਤੁਸੀਂ ਕਿ ਇਹਦੀ ਸ਼ੁਰੂਆਤ ਸਾਨੂੰ ਆਪ ਤੋਂ ਹੀ ਕਰਨੀ ਪਏਗੀ। ਕਿ ਜਿਵੇਂ ਤੁਸੀਂ ਮੇਰੇ ਨਾਲ ਗੱਲ ਮਤਲਬ ਕਰਦੇ ਪਏ ਹੋ, ਕਿ ਹਾਂ ਇਹ ਇਹ ਮੁੱਦਾ ਹੈਗਾ ਸਾਡੇ ਸਮਾਜ ਵਿੱਚ। ਇਹੀ ਅਸੀਂ ਇੱਕ ਦੂਜੇ ਦੇ ਨਾਲ ਹੋਰਾਂ ਨਾਲ ਵਿਚਾਰ ਕਰਾਂਗੇ। ਤੇ ਲੋਕ ਸਾਡੀ ਗੱਲਾਂ ਤੋਂ ਪ੍ਰਭਾਵਿਤ ਹੋਣਗੇ, ਜਿਵੇਂ ਜੇ ਅਸੀਂ ਸਫ਼ਾਈ ਰੱਖਣੀ ਸ਼ੁਰੂ ਕਰਾਂਗੇ। ਤੇ ਸਾਡੇ ਵੱਲ ਵੇਖ ਕੇ ਬਾਕੀ ਲੋਕ ਵੀ ਪ੍ਰੇਰਿਤ ਹੋਣਗੇ, ਤੇ ਉਹ ਵੀ ਸ਼ੁਰੂ ਕਰ ਦੇਣਗੇ। ਜਿਵੇਂ ਅ ਜਿਹੜਾ ਕੂੜਾ ਵਾ ਉਹ ਵੀ ਹੌਲੀ-ਹੌਲੀ ਕਰਕੇ ਫੈਲ ਕੇ ਤੇ ਏਡੀ ਵੱਡੀ ਸਮੱਸਿਆ ਬਣੀ ਐ। ਤੇ ਉਸ ਉਸੇ ਤਰ੍ਹਾਂ ਜੇ ਅਸੀਂ ਇੱਕ ਦੂਜੇ ਨਾਲ ਵਿਚਾਰ ਕਰਾਂਗੇ ਠੀਕ ਆ ਲੋਕੀ ਹਾਡੇ ਵੱਲ ਵੇਖਣਗੇ, ਹਾਡੇ ਤੋਂ ਪ੍ਰਭਾਵਿਤ ਹੋਵੇਗੇ ਤੇ ਮਿਨੂੰ ਲੱਗਦਾ ਏੱਕ ਨਾ ਏੱਕ ਦਿਨ ਲ ਅ ਬਾਕੀ ਲੋਕਾਂ ਤੇ ਵੀ ਅਸਰ ਪੈਣਗਾ ਤੇ ਓ ਵੀ ਆਪਣੇ ਸਮਾਜ ਨੂੰ ਏੱ ਕ ਵਧੀਆ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੇਗੇ। ਵੀ ਜਦੋਂ ਐ ਲੋਕਾਂ ਨੂੰ ਸਮਝ ਆ ਜੇਗਾ ਕਿ ਹਾਂ ਕੇ ਸਾਡੇ ਵਾਤਾਵਰਨ ਸਾਫ਼ ਰੱਖਣ ਦੇ ਨਾਲ ਸਾਨੂੰ ਬਿਮਾਰੀਆਂ ਘੱਟ ਲੱਗਣਗੀਆਂ।
ਹਾਂ ਯਾਰ ਐ ਤੂੰ ਬਿਲਕੁਲ ਸਈ ਗੱਲ ਕਈ, ਪਰ ਤੂੰ ਕਦੇ ਇੱਕ ਗੱਲ ਵੱਲ ਏਹ ਧਿਆਨ ਦਿੱਤੈ ਕਿ ਕਈ ਲੋਕ ਪਿਕਨਿਕ ਮਨਾਣ ਜਾਂਦੇ ਹਨ ਤੇ ਕੂੜਾ ਓਥੇ ਈ ਛੱਡ ਕੇ ਆ ਜਾਂਦੇ ਹਨ।
ਹਾਂ ਯਾਰ ਮੈਂ ਵੀ ਦੇਖਿਆ ਵਾ, ਜਿਦੋਂ ਮੈਂ ਵੀ ਪਿੱਛੇ ਜੀ ਗਿਆ ਸੀ, ਇੱਕ ਦਰਿਆ ਦੇ ਕਿਨਾਰੇ ਤੋ ਓਥੇ ਮੈਂ ਦੇਖਿਆ ਸੀਗਾ ਕਿ ਲੋਕੀ ਪਿਕਨਿਕ ਮਨੌਣ ਆਉਂਦੇ ਆ ਤੇ ਉੱਥੇ ਹੀ ਆਪਣਾ ਜੇੜਾ ਸਮਾਨ ਆ ਸੁੱਟ ਜਾਂਦੇ ਆ।
ਹਾਂ ਬਿਲਕੁਲ ਜੇ ਅਸੀਂ ਮਤਲਬ ਅਸੀਂ ਗੰਦ ਪੈਦਾ ਕਰਦੇ ਆਂ ਤੋ ਸਫਾਈ ਕਰਨਾ ਕਿਸੇ ਹੋਰ ਦਾ ਫਰਜ ਤਾਂ ਬਣਦਾ ਨਈ। ਏ ਵੀ ਸਾਡਾ ਈ ਫਰਜ਼ ਬਣਦੈ।
ਹਾਂ ਏ ਤੇ ਗੱਲ ਹੈਗੀ ਆ। ਤੇਨੂੰ ਪਤਾ ਮੈਂ ਏੱਕ ਵਾਰੀ ਉੱਥੇ ਜਦੋਂ ਮੈਂ ਵੀ ਉੱਥੇ ਸੀਗਾ ਨਾ ਮੌਜੂਦ ਤੇ ਮੈਂ ਇੱਕ ਬੰਦੇ ਨੂੰ ਰੋਕਿਆ ਸੀਗਾ ਕਿ ਤੁਸੀ ਇਦਾਂ ਆਪਣਾ ਕੂੜਾ ਇੱਥੇ ਨਾ ਸੁੱਟ ਕੇ ਜਾਓ। ਠੀਕ ਆ, ਕੋਛ ਬੰਦੇ ਤੇ ਮੇਰੇ ਗੱਲ ਨਾਲ ਸਹਿਮਤ ਸੀਗੇ ਤੇ ਓਨਾਂ ਨੇ ਸਾਫ਼ ਸਫ਼ਾਈ ਮਤਲਬ ਕਰ ਲੀ ਹੀ ਓਸ ਮਤਲਬ ਓਸੇ ਵਕਤ ਪਰ ਜੇੜੇ ਕੋਛ ਸੀਗੇ ਓ ਕੈਂਦੇ ਸੀਗੇ ਲੈ ਦੱਸ ਏ ਤਾਂ ਪ੍ਰਸ਼ਾਸਨ ਦਾ ਕੰਮ ਹੈਗਾ ਓ ਆ। ਪੇ ਕਰ ਲੈਣਗੇ। ਠੀਕ ਐ ਤੇ ਏ ਓ ਏਦਾਂ ਈ ਕੁੜਾ ਸੁੱਟ ਕੇ ਚਲੇ ਗਏ ਤੇ ਮੈਨੂੰ ਓਸ ਗੱਲ ਦਾ ਬੜਾ ਦੁੱਖ ਲੱਗਾ ਐ ਕਿ ਚੱਲ ਏ ਕੀ ਐ ਕਿ ਕਿਓਂ ਲੋ ਕੀ ਕਰਦੇ ਆ। ਕਿਓਂ ਨੀ ਸਮਝਦੇ ਇਸ ਗੱਲ ਨੂੰ।
ਹਾਂ, ਕਈ ਲੋਕਾਂ ਦੀ ਮਾਸਿਕਤਾ ਅਤੇ ਸ਼ਿਕਸ਼ਾ ਨੂੰ ਆਪਾਂ ਨਈ ਦੇਖ ਸਕਦੇ ਕਿ ਓ ਕੀ ਸੋਚ ਰਏਂ ਓਨਾਂ ਦੇ ਦਮਾਗ ਵਿੱਚ ਕੀ ਚੱਲ ਰਿਹੈ ਤੇ ਕੀ ਵਿਚਾਰ ਕਰਦੇ ਹਨ। ਵੈਸੇ ਇੱਕ ਗੱਲ ਦੱਸ ਤੈਨੂੰ ਕੀ ਲੱਗਦਾ ਕਿ ਪ੍ਰਦੂਸ਼ਨ ਸਭ ਤੋਂ ਵੱਡਾ ਕਾਰਨ ਕੀ ਐ? ਮੇਰੇ ਖਿਆਲ ਵਿੱਚ ਤਾਂ ਪਲਾਸ਼ਟਿਕ ਈ ਐ।
ਹਾਂ, ਪਲਾਸਟਿਕ ਈ ਐ। ਤੈਨੂੰ ਪਤੈ ਮੈਂ ਪਿਛਲੇ ਕੁਛ ਸਮੇ ਪੈਲਾਂ ਨਾ ਏੱਕ ਅਖ਼ਬਾਰ ਦੇ ਵਿੱਚ ਇੱਕ ਨਾ ਫੋਟੋ ਵੇਖੀ ਸੀਗੀ। ਓਨਾਂ ਨੇ ਵੀ ਪਲਾਸਟਿਕ ਬਾਰੇ ਗੱਲ ਕਰਦੇ ਸੀਗੇ ਤੇ ਓਦੇ ਵਿੱਚ ਮੈਂ ਵੇਖਿਆ ਸੀਗਾ ਕਿ ਇੱਕ ਜੀਵ ਸੀਗਾ ਕਸ਼ੂਕੰਮਾ ਓਦੇ ਗੱਲ ਵਿੱਚ ਪਲਾਸਟਿਕ ਫਸਿਆ ਸੀਗਾ ਤੇ ਮੈਂ ਏੱਸ ਉੱਤੇ ਫੇਰ ਕਾਫ਼ੀ ਦੇਰ ਵਿਚਾਰ ਕੀਤ ਤੇ ਮੈਂ ਸੋਚਿਆ ਕਿ ਏ ਬੇਜੁਬਾਨਾਂ ਜੜੇ ਜਾਨਵਰ ਐ ਏਨਾਂ ਦਾ ਕੀ ਕਸੂਰ ਐ, ਐ ਵੀ ਮਨੁੱਖੀ ਹਰਕਤਾਂ ਦਾ ਸ਼ਿਕਾਰ ਹੋਣ ਕਰਕੇ ਏਨਾਂ ਨੂੰ ਵੀ ਆਪਨੀ ਜੀਵਨ ਮਤਲਬ ਜੜਾ ਜੀਵਨ ਦੇ ਵਿੱਚ ਦੁੱਖ ਦੇਖਣਾ ਪੈ ਰਿਆ ਵਾ।
ਹਾਂ ਯਾਰ ਪਲਾਸ਼ਟਿਕ ਤਾਂ ਬੋਤ ਵੱਧੀ ਸਮੱਸਿਆ ਐ ਕਿਉਂਕਿ ਏਹ ਬੋਹੋਤ ਸਾਲਾਂ ਤੱਕ ਖਤਮ ਨਈ ਹੁੰਦਾ। ਤੇ ਪਾਨੀ ਦੇ ਜੀਵਾਂ ਲਈ ਵੀ ਬੋਹੋਤ ਅ ਖ਼ਤਰਨਾਕ ਹੁੰਦਾ ਹੈ। ਜਿਵੇਂ ਕਿ ਤੁਸੀ ਦੱਸਿਐ ਕਿ ਕੱਛੂਕੰਮੇ ਓਸ ਵਿੱਚ ਓਸ ਵਿਚਾਰੇ ਦਾ ਕੀ ਬੇਜ਼ੁਬਾਨ ਦਾ ਕੀ ਕਸੂਰ। ਓਸਦੀ ਮਤਲਬ ਕਈ ਤਾਂ ਮਰ ਹੀ ਜਾਂਦੇ ਹਨ, ਕਈਆਂ ਦੀ ਜਿੰਦਗੀ ਅੱਧੀ ਰੈ ਜਾਂ ਦੀ ਹੈ ਤੇ ਐਵੇਂ ਦੁੱਖ ਵਿੱਚ ਜਿਉਂਦੇ ਰੈਂਦੇ ਹਨ। ਜਾਨਵਾਂ ਦੀ ਤਾਂ ਕੋਈ ਗਲਤੀ ਨੀ ਹੁੰਦੀ, ਗਲਤੀ ਤਾਂ ਸਾਰੀ ਸਾਡੀ ਐ।
ਹੂੰ। ਏ ਤਾਂ ਹੈਗੀ ਐ ਜਾਗਰੁਤਾ ਜੜੀ ਐ, ਆ ਇਨਸਾਨਾਂ ਦੇ ਵਿੱਚ ਲਿਔਣੀ, ਓਨਾਂ ਨੂੰ ਸਮਝੌਣਾ ਐ, ਬੋਤ ਇੱਕ ਮਹੱਤਮਪੂਰੰ ਮੁੱਦਾ ਬਨ ਚੁੱਕਿਐ ਅੱਜ ਦੇ ਟੈਮ ਦੇ ਵਿੱਚ।
ਹਾਂ, ਏ ਗੱਲ ਤਾਂ ਹੈ, ਪਰ ਆਪਾਂ ਇੱਦਾਂ ਨਈ ਕੈ ਸਕਦੇ ਕਿ ਪ੍ਰਦੂਸ਼ਨ ਸਿਰਫ ਨੈਰਾਂ ਵਿੱਚ ਹੈ ਯਾਂ ਸਮੁੰਦਰਾਂ ਵਿੱਚ ਐ। ਤੋ ਹੁਨ ਐ ਵੀ ਦੇਖ ਲੈ ਕਿ ਸਾਡੇ ਇਲਾਕੇ ਵਿੱਚ ਜੜੀ ਖੇਤੀਬਾੜੀ ਓਦੇ ਵਿੱਚ ਵੀ ਤਾਂ ਕਿੰਨਾ ਪ੍ਰਦੂਸਨ ਹੈ ਖੇਤਾਂ ਵਿੱਚ ਵਰਤੇ ਜਾਨ ਵਾਲੇ ਕੀਟਨਾਸ਼ਕ, ਮੀਂਅ ਨਾਲ, ਪਾਨੀ ਨਹਿਰ ਨਾਲ ਛੱਪੜ, ਚੱਪੜ ਜਾਂ ਜ ਓ ਭਰਦੇ ਹਨ ਤਾਂ ਓ ਪਾਨੀ ਜੜ ਛੱਪੜਾਂ 'ਚ ਜੰਦਾ ਹੈ ਤਾਂ ਓ ਛੱਪੜਾਂ ਦਾ ਪਾਨੀ, ਨੈਹਰਾਂ ਦਾ ਪਾਨੀ ਅੱਗੇ ਆਪਾਂ ਹੀ ਵਰਤਦੇ ਹਾਂ। ਤੇ ਓਦੇ ਨਾਲ ਵੀ ਕੀਟਨਾਸ਼ਕ ਓਨੀ ਆ ਦਵਾਈਆਂ, ਗਲਤ ਦਵਾਈਆਂ ਓ ਆਪਾਂ ਆਪਨੇ ਅੰਦਰ ਹੀ ਜਾਂਦੀਆਂ ਹਨ, ਓਹ।
ਹਾਂ-ਹਾਂ, ਏ ਗੱਲ ਤੇ ਹੈਗੀ ਆ ਕਿ ਪਾਣੀ ਦੀ ਗੁਣਵੱਤਾ ਜੜੀ ਹੈਗੀ ਆ ਓ ਘੱਟ ਜਾਂਦੀ ਐ। ਪਾਣੀ ਓਨਾ ਸ਼ੌਧ ਨੀ ਰੈਂਦਾ ਹੈਗਾ। ਏ ਗੱਲ ਤੇ ਬੋਤ ਏੱਕ ਸੋਚਣ ਵਾਲੀ, ਵਿਚਰਨ ਵਾਲੀ ਹੈਗੀ ਐ। ਤੇ ਪਰ ਕੀ ਕਰ ਸਕਦੇ ਆਂ, ਲੋਕਾਂ ਦੀ ਸੋਚ ਨੂੰ ਜਾਗਰੂਕਤਾ ਮਤਲਬ ਓਹੀ ਫੇਰ ਆ ਜਾਂਦੈ ਕਿ ਹਾਂ ਕਿ ਓ ਲਿਔਣੀ ਬੋਤ ਜਰੂਰੀ ਐ, ਅੱਜ ਦੇ ਟੈਮ ਦੇ ਵਿੱਚ।
ਏ ਵੀ ਜਰੂਰੀ ਹੈ, ਕੀਟਨਾਸ਼ਕ ਵੀ ਵਤੈ ਜ਼ਰੂਰੀ ਹੈ, ਨਈ ਤਾਂ ਫਿਰ ਏ ਕਿਸਾਨਾਂ ਦੀ ਫ਼ਸਲ ਖਰਾਬ ਹੋ ਜਾਏਗੀ। ਪਰ ਅੰ ਜੜੇ ਲੋਕ ਮਾੜੇ ਤੇ ਸਸਤੇ ਕੀਟਨਾਸ਼ਕ ਵਰਤਦੇ ਹਨ ਓ ਚੀਜ ਮਾੜੀ ਕ ਐ ਕਿਓਂਕਿ ਵਿਗਿਆਨ ਨੇ ਤਾਂ ਬੋਹੋਤ ਤਰੱਕੀ ਕਰ ਲਈ ਹੈ। ਓਨਾਂ ਕੋ ਤਾਂ ਵਧੀਆ ਕੀਟਨਾਸ਼ਕ ਵੀ ਹਨ ਜੋ ਕਿ ਮਨੁੱਖ ਨੂੰ ਏਨਾਂ ਨੁਕਸਾਨ ਨੀ ਕਰਦੇ। ਪਰ ਕਈ ਕਿਸਾਨ ਪੈਸੇ ਬਚਾਉਨ ਦੇ ਚੱਕਰਾਂ 'ਚ ਤਾਂਹੀ ਗਲਤ ਕਦਮ ਚੁੱਕ ਲੈਂਦੇ ਹਨ।
ਹਾਂਜੀ, ਏ ਗੱਲ ਤੇ ਹੈਗੀ ਏ ਮੁੱਕਦੀ ਗੱਲ ਐ ਵਾ ਕਿ ਜੇੜਾ ਇਨਸਾਨ ਆ ਓ ਅਪ ਣੇ ਫੈਦੇ ਵਾਸਤੇ ਦੂਜਿਆਂ ਨੂੰ ਨੁਕਸਾਨ ਵੀ ਦੇ ਰਿਆ ਵਾ। ਤੇ ਓ ਆਪਣਾ ਫੈਦਾ ਈ ਵੇਖਦੈ ਤੇ ਦੂਸਰਿਆਂ ਦੇ ਵੱਲ ਘੱਟ ਵੇਖਦੈ ਜਿਵੇਂ ਕਿ ਜੀਵ-ਜੰਤੂ ਹੋ ਗੇ ਹੈਨਾ ਤੇ ਹਾਨੂੰ ਇਸ ਵਾਸਤੇ ਵਿ ਚਾਰ ਕਰਨਾ ਚਾਈਦਾ ਵਾ ਤੇ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਨਾ ਚਾਈਦਾ ਵਾ। ਦੂਜਿਆਂ ਨੂੰ ਵੀ ਸਮਝੌਣਾ ਚਾਈਦਾ ਤੂੰ ਵੀ ਕੋਸ਼ਿਸ਼ ਕਰਿਆ ਕਰ, ਆਪਣੇ ਜੇੜੇ ਤੇਰੇ ਮਿੱਤਰ ਮਿਲਦੇ ਹੈਗੇ ਆ, ਓਨਾਂ ਨੂੰ ਤੂੰ ਸਮਝਾ ਸਕੇ ਤੇ ਚਲੋ ਓ ਵੀ ਇੱਕ ਓਨਾ ਤੇ ਵੀ ਅਸਰ ਪਵੇ ਤੇ ਓ ਵੀ ਅੱਗੋਂ ਕਿਸੇ ਨਾਲ ਕਿਸੇ ਨੂੰ ਸਮਝਾ ਸਕੇ।
ਹਾਂ ਯਾਰ ਐ ਜਾਗਰੂਤਾ ਤਾਂ ਆਪਾਂ ਹੀ ਫੈਲਾਣੀ ਹੈ ਤੇ ਇਹ ਕੰਮ ਆਪਣਾ ਹੀ ਐ। ਮੈਂ ਵੀ ਇਸ ਗੱਲ ਦਾ ਧਿਆਨ ਰੱਖਦਾ ਹਾਂ ਤੂੰ ਵੀ ਇਸ ਗੱਲ ਦਾ ਧਿਆਨ ਰੱਖਿਆ ਕਰ।
ਜਰੂਰ ਰੱਖਾਂਗਾ। ਤੂੰ ਵੀ ਮੇਰੇ ਨੇ ਰੱਖੀ ਫੇਰ। ਠੀਕ ਆ?
ਪਾਂ ਮਿਲ ਕੇ ਕੂੜਾ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਠੀਕ ਐ। ਫਿਰ ਸਸ ਸ੍ਰੀ ਕਾਲ। ਰੱਬ ਰਾਖਾ।
ਹਾਂਜੀ, ਸਸ ਸ਼੍ਰੀ ਕਾਲ ਜੀ।